ਹੈਲੋ।
ਹਾਂਜੀ ਸਤਿ ਸ਼੍ਰੀ ਆਕਾਲ।
ਪਾਲ ਜੀ ਹੋਰ ਕਿਵੇਂ ਹੋ ਤੁਸੀਂ?
ਹਾਂ ਸੁਣਾਓੋ।
ਹਾਂਜੀ ਵਧੀਆ ਹੋਰ ਮੌਸਮ ਕਿੱਦਾਂ ਉੱਥੇ?
ਬਸ ਗਰਮੀ ਹੈ ਧੁੱਪ ਹੈ।
ਅੱਛਾ।
ਹਾਂਜੀ।
ਹੋਰ ਘਰ ਸਭ ਠੀਕ ਠਾਕ ਨੇ?
ਹਾਂਜੀ ਹਾਂਜੀ ਵਧੀਆ।
ਨਾ ਗੁੜੀਆ ਠੀਕ ਏ ਤੁਹਾਡੀ?
ਬਸ ਵਧੀਆ ਤੂੰ ਟਿਊਸ਼ਨ ਲਵਾਈ ਹੈ।
ਅੱਛਾ ਟਿਊਸ਼ਨ ਭੇਜਿਆ, ਨੇੜੇ-ਨੇੜੇ ਅੱਛਾ ਟਿਊਸ਼ਨ ਪੜ੍ਹ ਕੇ ਆਈ ਐ।
ਹਾਂਜੀ,
ਨੇੜੇ-ਤੇੜੇ ਹੀ ਪਾਇਆ ਸਕੂ ਅ ਟਿਊਸ਼ਨ ਤੁਸੀਂ
ਹਾਂਜੀ ਹੈ, ਦਸ ਮਿੰਟ ਦਾ ਰਸਤਾ ਹੈ।
ਅੱਛਾ-ਅੱਛਾ, ਤੇ ਆਪ ਹੀ ਪੜ੍ਹਾ ਲਿਆ ਕਰੋ।
ਆਪਣੇ ਆਪ ਕਦੀ ਨੀ ਪੜ੍ਹਦਾ ਘਰ ਦੇ ਬੰਦਿਆਂ ਕੋਲੋਂ
ਹੂੰ-ਹੂੰ, ਆਹੋ ਬਚੇ ਤੰਗ ਕਰਦੇ ਨੇ ਨਾ,
ਨਹੀਂ ਪੜ੍ਹਦਾ ਹੀ ਨਹੀਂ ਹੈ ਪੰਜ ਇਹ ਬੰਦਾ ਪੜਦਾ ਸੀ ਨਹੀਂ ਆ ਕੇ, ਬਾਹਰੋਂ ਆ ਕੇ ਬੱਚੇ ਪੜ੍ਹ ਲਏ, ਨਹੀਂ ਆ ਪਰ ਘਰ ਦਾ ਬੱਚਾ ਨੀ ਪੜ੍ਹੇਗਾ,
ਆਹ ਘਰ ਦਾ ਨੀ ਪੜੇਗਾ
ਬਾਹਰੋ ਆ ਕੇ ਬੱਚੇ ਪੜ੍ਹਾ ਸਕਦੇ ਆ ਅਸੀਂ ਘਰ ਦਾ ਬੱਚਾ ਨਹੀਂ ਪੜ੍ਹਾ ਸਕਦੇ। ਬਸ, ਵਧੀਆ-ਵਧੀਆ, ਤੁਸੀਂ ਸੁਣਾਓ?
ਹਾਂਜੀ ਸਭੀ, ਠੀਕ-ਠਾਕ ਮੈਂ ਕਿਹਾ ਤੁਹਾਡੇ ਉਹ ਮਾਸੀ ਜੀ ਦਾ ਫੋਨ ਆਇਆ ਸੀ ਮੈਨੂੰ ਕੱਲ
ਇਹਨੂੰ ਮਾਸੜ ਮਾਸੀ ਮੈਨੂੰ ਮਾਮੀ ਦਾ ਬਾਇਆ ਸੀ ਅੱਛਾ, ਸਕੇ ਮਾਸੜ ਦਾ
ਹਾਂ ਵਿਸਾਖੀ ਮਾਸੜ ਦਾ ਕੱਲ ਮੈਂ ਸਾਈ ਕੱਲ ਮੈਂ ਬਸ ਉਹ ਕਹਿੰਦੇ ਸੀ, ਕਹਿੰਦੇ ਉਹ ਯਾਰ ਮੇਰੀ ਉਹ ਮੇਖ ਇੱਕ ਹੋਰ ਹੈਗੀ ਸੀ ਉਹ ਨਾ ਇਹਨਾਂ ਨੇ ਮੈਨੂੰ ਮੁੱਲ ਵੇਚੀ ਸੀ ਨਾ ਤੇ ਮੈਂ ਪੈਸੇ ਦੇ ਬੈਠਾ ਇਹਨਾਂ ਨੂੰ ਤੇ ਮੈਂ ਕਿਹਾ ਹੁਣ ਜੇ ਤੁਸੀਂ ਲੈਣ ਆਓਗੇ ਤੇ ਉਹਦੇ ਪੈ ਡਬਲ ਲੱਗਣੇ ਆ। ਤੇ ਫੇਰ ਫੋਨ ਕਟਤਾ ਇਹਨਾਂ ਨੇ, ਹਾਂ ਫੇਰ, ਫੋਨ ਕੱਟਤਾ ਇਹਨਾਂ ਨੇ, ਫੇਰ ਅੱਜ ਮੇਰੀ ਫੈਕਟਰੀ ਦੇ ਕੋਲੋਂ ਲੰਘੇ ਆ ਤੇ ਫੇਰ ਨਾ ਵੇਖਿਆ ਨੀ ਗਾ ਮੇਰੇ ਅਲ ਆਪਣਾ ਚੁੱਪ ਕਰਕੇ ਮੂੰਹ ਨੀਵਾਂ ਕਰਕੇ ਤੁਰਦੇ ਬਣੇ।
ਵਧੀਆ-ਵਧੀਆ ਏ,
ਹੂੰ, ਹੋਰ ਸੁਣਾਓ ਕੀ ਕਹਿ ਰਹੇ ਸੀ ਤੁਸੀਂ ਮਾਮੀ ਨਾਲ
ਮੇਰੀ ਮਾਮੀ ਨਾਲ ਗੱਲ ਹੋਈ ਸੀ। ਹਾਂ ਪਹਿਲਾਂ ਵੀੈਂ ਸੋਚਦੀ ਸੀ ਮਾਮੀ ਨਾਲ ਕੀ ਗੱਲ ਕਰਾਂ ਕੀ ਗੱਲ ਕਰਾਂ ਫੇਰ ਮਾਮੀ ਨਾਲ ਗੱਲ ਹੋਈਗੀ ਫਿਰ ਮਾਮੀ ਨੇ ਆਪੇ ਕੀਤਾ ਤਾਂ ਮਾਮੀ ਕਹਿੰਦੀ ਮੈਂ ਕਰਨੀ ਆ ਮੈਂ ਤੁਸੀਂ ਕਰੋ ਮਾਮੀ ਜੀ
ਅੱਛਾ
ਮਾਮੀ ਨਾਲ ਗੱਲ ਹੋ ਗਈ ਸੀ ਥੋੜੀ ਦੇਰ ਹੋਈ ਪਰ ਹੋਈ ਗਈ ਸੀ
ਠੀਕ ਕੱਲ ਮੈਂ ਗਿਆ ਦਾ ਸੀ ਘਰੇ ਇਹਨਾਂ ਦੇ
ਅੱਛਾ ਮੇਰੀ ਰਾਤੀ ਹੋਈ ਸੀ ਸੱਤ ਵਜੇ ਗੱਲ ਹੋਈ ਸੱਤ ਸਾਢੇ ਸੱਤ
ਹਾਂ ਹਾਂ ਜਿਸ ਟਾਈਮ ਮੈਂ ਗਿਆ ਹਾਂ ਨਾ ਤੇ ਮਤਲਬ ਕਿ ਉਹ ਫੋਨ ਤੇ ਲੱਗੇ ਦੇ ਹੀ ਜੀ ਫੇਰ ਹਾਂ ਹਾਂ ਫੇਰ ਮੈਨੂੰ ਫੇਰ ਅਵਾਜ਼ਾ ਮਾਰਦੇ ਵੀ ਸੀ ਵਿੱਚੋਂ ਕਹਿੰਦੇ ਚਾਹ ਪੀਣੀ ਵੈਂਟੀ ਮੈਂ ਚਲੋ ਬਣਾ ਲਓ ਥੋੜ੍ਹੀ ਪਹਿਲੇ ਮੈਂ ਮਨਾ
ਹਾਂਜੀ ਹਾਂਜੀ ਹਾਂਜੀ ਚਾਹ ਕਹਿ ਰਹੀ ਸੀ ਕਿ ਸਾਜਨ ਆਇਆ ਤੇ ਮੈਂ ਚਾਹ ਬਣਾਉਣ ਜਾ ਰਹੀ ਹਾਂ
ਉਹ ਨਾ ਮੈਂ ਸੱਜਣ ਦੇ ਕੋਲ ਹੀ ਬੈਠਿਆ ਮੈਂ ਨਾ ਗਿਆ ਸੀਗਾ ਪੈਮੇਂਟ ਦੇਣ ਨਾ ਤੇ ਉਹ ਫਿਰ ਮੈ ਸਾਜਨ ਦੇ ਕੋਲ ਮੈਂ ਬੈਠਾ ਰਿਹਾ ਉਹ ਸਾਜਨ ਪਾਣੀ ਲੈ ਕੇ ਆਇਆ ਫਿਰ ਚਾਚੀ ਦੀ ਜਾਂਦੇ ਈ ਵੰਡੀ ਚਾਹ ਤੇ ਮੈਂ ਪਹਿਲੇ ਨਾ ਕਰਤੀ ਫਿਰ ਫਿਰ ਦੋ ਕਪ ਚਾਹ ਬਣਾਏ ਸਾਜਨ ਨੇ ਮੈਂ ਦੋਹਾਂ ਨੇ ਪੀਤੇ ਫਿਰ
ਹਾਂਜੀ ਚਾਚੀ ਮਾਮੀ ਕਹਿਦੀ ਸੀ ਮਾਮੀ ਕੇਹਂਦੀ ਮੈਂ ਚਾਹ ਬਣਾ ਰਹੀ ਮੈਂ ਅੱਛਾ
ਹਾਂ ਫਿਰ ਅਸੀਂ ਗੁਰਦੁਆਰੇ ਚਲੇ ਗਏ ਤੇ ਮੈਨੂੰ ਕਹਿੰਦੇ ਸੀ ਆਪਣਾ ਮੈਂ ਦੱਸਿਆ ਸੀਗਾ ਤੁਹਾਡੇ ਬਾਰੇ ਮੈਂ ਕਿਹਾ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਉਹ ਜਿਹੜੇ ਉੱਥੇ ਜੰਮੂ ਰਹਿੰਦੇ ਆ ਤੁਹਾਡਾ ਨਾਂ ਲਿਆ ਸੀ ਕਹਿੰਦੇ ਅੱਛਾ ਅੱਛਾ ਕਹਿੰਦੇ ਉਹਨਾਂ ਦਾ ਹੀ ਫੋਨ ਆਇਆ ਦਾ ਸੀ ਹੁਣੇ ਹਾਂ ਕਹਿੰਦੇ ਕਹਿੰਦੇ ਉਹਨਾਂ ਦਾ ਫੋਨ ਆ ਸੀ ਫੋਨ ਤੇ ਲੱਗੇ ਦੇ ਸੀ ਮੇਰੇ ਨਾਲ ਗੱਲਬਾਤ ਕਰਨ ਹੋ ਹੋਰ ਸੁਣਾਓ?
ਸਾਜਨ ਜੀ ਹੁਣਾ ਨਾਲ? ਨਹੀਂ ਸਾਜਨ ਵੀ ਨਾਲ ਤੇ ਮੇਰੀ ਗੱਲ ਹੋਈ ਨਹੀਂ। ਮੇਰੀ ਪੂਜਾ ਦੀ ਨਾਲ ਗੱਲ ਹੋਈ ਐ।
ਅੱਛਾ ਕੀ ਕਹਿੰਦੇ ਕੀ ਕਹਿੰਦੇ?
ਮੈਂ ਇਹਦੇ ਬਾਰੇ ਗੱਲ ਕੀਤੀ ਸੀ ਵਟਸਪ ਤੇ ਕਾਲ ਤੇ।
ਹੂੰ।
ਤੇ ਮਾਮੀ ਨੇ ਮੇਰੀ ਸ਼ਾਮੀ ਗੱਲ ਹੋਈ ਸੀ ਇਥੇ ਤਿੰਨ ਚਾਰ ਬਸ।
ਅੱਛਾ, ਮੇਰੇ ਮੇਰੇ ਬਾਰੇ ਪੁੱਛਿਆ ਸੀਗਾ ਸੀ।
ਨਹੀਂ ਨਹੀਂ ਮੈਂ ਨਹੀਂ ਪੁੱਛਿਆ।
ਸ਼ਾਇਦ ਗੱਲ ਕੀਤੀ ਹੋਣੀ ਬਈ ਮੇਰੀ ਉਹ ਜਸਵਿੰਦਰ ਨਾਲ ਗੱਲਬਾਤ ਹੋਈ ਸੀ। ਉਹਨਾਂ ਨੇ ਨਾਲ ਹੀ ਪੈਣ ਉਹਨਾਂ ਨੇ ਨਾਲ ਕੀ ਕਹਿਣਾ ਸੀ? ਜਸਵਿੰਦਰ ਕਿਹੜਾ ਇੱਕ ਤੇ ਮੇਰੇ ਹਸਬੈਂਡ ਹੈਗੇ ਨੇ। ਅ
ਪੀਂਦਾ ਰਿਹਾ ਐ। ਮੈਨੂੰ ਅੱਜ ਪਤਾ ਲੱਗਿਆ
ਹਾਂਜੀ ਉਹਨਾਂ ਦਾ ਨਾਂ ਜਸਵਿੰਦਰ ਐ ਤੇ ਮੇਰਾ ਨਾਂ ਜਸਵਿੰਦਰ ਸਾਡੀ ਦੋਨਾਂ ਦੀ ਰਾਸ਼ੀ ਮਿਲਦੀ ਐ। ਉਹ ਵੀ ਵਧਾਵਨ ਉਹ ਵੀ ਵਧਾਵਨ ਹਾਂ। ਉਹ ਵੀ ਵਧਾਵਨ ਹੈਗੇ ਤੇ ਆਪਾਂ ਵੀ ਵਧਾਵਨ ਆ।
ਅਨੰਤ ਅੱਛਾ ਹਾਂ ਵਧਾਵਨ ਨੇ।
ਵਧਾਵਨ ਐ ਤੇ ਉਹ ਜਿਹੜੇ ਤੁਸੀਂ ਜਿਨਾ ਤੁਸੀਂ ਗੱਲ ਕਰ ਰਹੇ ਹੋ ਉਹ ਮੇਰੇ ਖਿਆਲ ਵਿਕ ਹੈਗੇ ਨੇ ਪੂਜਾ ਭਾਬੀ ਜਿਹੜੇ ਹੈਗੇ ਨਾ।
ਹਾਂਜੀ ਅਸੀਂ ਆ। ਮੇਰੇ ਪੇਕਾ ਪਰਿਵਾਰ ਵੀਗ ਐ ਹਾਂਜੀ।
ਠੀਕ ਐ। ਹੋਰ ਸੁਣਾਓ?
ਬਸ ਵਧੀਆ-ਵਧੀਆ।
ਹੋਰ ਚਾਹ ਪੀ ਲਈ ਜੇ?
ਚਾਹ ਮੈਂ ਸਵੇਰੇ ਪੀਂਦੀ ਆਂ ਹਾਂਜੀ।
ਅੱਛਾ ਸਵੇਰੇ ਉਸ ਸ਼ਾਮੀਂ ਨਹੀਂ ਬਹਿੰਦੇ?
ਨਹੀਂ।
ਠੀਕ ਹੈ ਚਲੋ ਵਧੀਆ ਸਗੋਂ। ਦੋ ਤਿੰਨ ਟਾਈਮ ਪੀਲੋ ਬੜੀ ਹੁੰਦੀ ਇੰਨੀ।
ਨਹੀਂ ਮੈਂ ਇੱਕ ਟਾਈਮ ਈ ਪੀਂਦੀ ਆਂ
ਅੱਛਾ। ਠੀਕ ਐ, ਹੋਰ ਤੁਹਾਡੇ ਹਸਬੈਂਡ ਦਾ ਕੰਮ ਠੀਕ ਚੱਲ ਰਿਹਾ ਐ?
ਹਾਂਜੀ ਵਧੀਆ-ਵਧੀਆ ਹੁੰਦੇ ਆਰਮੀ ਦੇ ਔਡਰ ਵਗੈਰਾ ਨਾ ਉਹ ਆਉਂਦੇ ਰਹਿੰਦੇ ਆ।
ਅੱਛਾ ਚਲੋ ਚੰਗੀ ਗੱਲ ਐ। ਮੈਂ ਮੈਨੂੰ ਏਦਾ ਪਤਾ ਨੀ ਕਿਉਂ ਲੱਗਦਾ ਕਿ ਮੈਂ ਤੁਹਾਡੇ ਵੱਲ ਸ਼ਹਿਰ ਆਇਆ ਦਾ ਵਾ ਉੱਥੇ ਜੰਮੂ ਨਾ
ਪਰ ਮੈਂ ਨਈ ਮਿਲੀ ਆ ਕਿਉਂਕਿ ਮੈਂ ਪਹਿਲੇ ਇੱਕ ਵਾਰੀ ਸਿਮਰਨ ਦੀਦੀ ਆਈ ਸੀ ਜੋ ਮੁਰਾਦਾਬਾਦ ਤੋਂ ਨੇ ਬੰਟੀ ਬਈਆ ਦੀ
ਹਾਂ, ਮੈਂ ਤੇ ਬੜੀ ਪੁਰਾਣੀ ਗੱਲ ਕਰ ਰਿਆ ਘਟੋ ਘੱਟ ਮੇਰੇ ਖਿ ਹ ਅਹ ਪੰਦਰਾਂ ਕੁ ਸਾਲ ਹੋ ਗਏ ਹੋਣੇ, ਮੈ ਮੈਂ ਨਾ ਉਹਦੇ ਨਾਲ ਆਇਆ ਸੀ ਬੰਟੀ ਨਾਲ ਸਾਜਨ ਨਾਲ
ਨਹੀਂ ਪਰ ਮੇਰੇ ਵਿਆਹ ਨੂੰ ਤੇ ਮੇਰੇ ਵਿਆਹ ਤੇ ਚਾਰ ਸਾਲ ਹੀ ਹੋਏ ਨੇ
ਉਹ ਪੁਰਾਣੀ ਗੱਲ ਕਰ ਦਿਆਂ ਕੋਈ
ਹਾਂਜੀ ਓ ਜਗਾਦੀ ਵੀ ਅਸੀਂ ਕਿੱਨੇ ਟਾਈਮ ਰਹੇ ਆ
ਹੂੰ ਏ ਹੁਣ ਮੇਰੇ ਖਿਆ ਤੁਸੀਂ ਐ ਹੁਣ ਨਾ ਤੁਸੀਂ ਮੇਰੇ ਘਰ ਆਏ ਦੇ ਸੀ ਮੈਂ ਏਦਾਂ ਲੱਗਦਾ ਕਿ ਮੈਂ ਤੁਹਾਨੂੰ ਵੇਖਿਆ ਏਥੇ।
ਹਾਂਜੀ, ਏ ਪਿੱਛੇ ਬਾਬੇ ਦਾ ਪ੍ਰੋਗਰਾਮ ਸੀ ਨਾ ਮੈਂ ਜਗਾਦਰੀ ਹੀ ਸੀ।
ਅੱਛਾ-ਅੱਛਾ-ਅੱਛਾ। ਤੇ ਮੇਰੇ ਖਿਆਲ ਮੈਂ ਨਾ ਤੁਹਾਨੂੰ ਨਾ ਸ਼ਾਇਦ ਸਾਇ ਦੇ ਘਰ ਦੇ ਕੋਲੋਂ ਨਾ ਪੈਦਲ ਜਾਂਦੇ ਵੇਖਿਆ ਨਾਲ ਤੁਹਾਡੇ ਨਾ ਇੱਕ ਹੋਰ ਸੀ ਲੇਡੀਜ਼
ਮਾਮੀ ਮੇਰੀ
ਹੈਂ!
ਮੰਮੀੇ ਦੀ ਮ ਦੀ ਸੀ ਆਹੋ ਉੰਦੇ ਕੁਛ ਟਾਈਮ ਹੋਇਆ ਮਾਰ
ਆ ਆਹੋ-ਆਹੋ ਮੈਂ ਨਾ ਸਾਇਲ ਦੇ ਘਰੋਂ ਮਗਰੀ ਕਿ ਅ ਅਹ ਬਾਹਰ ਨਿਕਲਿਆ ਸੀ, ਉਦੋਂ ਵੇਖਿਆ ਹੀ ਤੁਸੀਂ ਜਾਂਦੇ ਪਏ ਸੀ।
ਹਾਂ-ਹਾਂ, ਓਸ ਟਾਈਮ ਸ਼ਾਇਦ ਮੀਂਹ ਦਾ ਮੌਸਮ ਸੀ ਬਹੁਤ ਤੇਜ਼
ਹਾਂ-ਹਾਂ ਹਾਂਜੀ-ਹਾਂਜੀ-ਹਾਂਜੀ-ਹਾਂਜੀ ਪੈਦਲ ਹੈਗੇ ਤੁਸੀਂ ਪੈਦਲ ਸੀ ਨਾਲ ਤੁਹਾਡੇ ਇਕ ਜਣੇ ਹੋਰ ਸੀ ਲੇਡੀਜ਼ ਜੀ ਨਾ ਅੱਛਾ ਮੰਮੀ ਹੈਗੇ ਠੀਕ-ਠੀਕ- ਠੀਕ-ਠੀਕ ਉਹੀ ਮੈਂ ਕਿਹਾ ਮੈਂ ਵੇਖਿਆ ਤੁਸੀਂ ਫੋਟੋ ਭੇਜੀ ਨਾ ਤਾਂਹੀ ਮੈਂ ਪਛਾਣ ਲਏ ਮੈਂ ਕਿਹਾ ਮੈਂ ਤੇ ਵੇਖ ਖਿਆ ਤਾਨੂੰ।
ਹਾਂਜੀ ਨਾਲ ਓਸ ਸਾਈਡ ਨਾ ਤੁਹਾਡੀ ਭੂਆ ਵੀ ਰਹਿੰਦੀ ਐ ਤੁਸੀਂ ਜਾਣਦੇ ਹੋਓਗੇ।
ਅੱਧੀ ਫੈਮਿਲੀ ਤੇ ਮੈਂ
ਹਾਂਜੀ, ਰਾਜ ਕਮੇਟੀਆਂ ਆਲੀ
ਹਾਂ-ਹਾਂ-ਹਾਂ ਰਾਜ ਕਮੇਟੀਆਂ ਵਾਲੇ ਹਾਂਜੀ-ਹਾਂਜੀ ਆ ਰਹੀ ਆਵਾਜ਼ ਆ ਰਹੀ ਤੁਹਾਡੀ‌।
ਹਾਂ, ਮੇਰੇ ਪਾਪਾ ਦੀ ਭੂਆ ਏ, ਔ ਮੇਰੇ ਪਾਪਾ ਦੀ ਭੂਆ ਆਈ ਸੀ ਔਨਾਂ ਦੇ ਘਰ ਬੜਾ ਆਣ ਸਾਡਾ ਆਣ ਜਾਣ ਸੀ ਤੁਸੀਂ ਤਾਂ ਦੇਖਿਆ ਹੋਨੈ।
ਹਾਂਜੀ ਹਾਂਜੀ, ਐ ਤੁਸੀਂ ਹੋਣ ਆਪਣਾ ਰਾਜ ਕਮੇਟੀ ਵਾਲੀ ਜੇੜੀ ਜਿਦੀ ਗੱਲ ਕਰਦੇ ਪਏ ਐਦੇ ਕਮੇਟੀ ਪਾ ਲੋ ਐਦੇ ਕੋਲੋਂ।
ਡੈਥ ਹੋ ਗਈ ਐ ਭੂਆ ਤੇ ਮਰ ਗ ਗੀ ਐ।
ਆਹੋ ਤੇ ਕਮੇਟੀ ਦੇਨ ਆ ਜਾਣਗੇ ਉੱਤੋਂ ਹੀ ਥੱਲੇ।
ਐਦਾਂ ਕਹੋ ਨਾਂ। ਮੈਂ ਸੋਚ ਰੀ ਆ ਐਦੇ ਘਰ ਕਮੇਟੀ ਕੋਣ ਪਾਂਦਾ ਹੋਰ ਤੇ ਹੋਣ
ਕਿਣ ਹੋਰ ਸੁਣਾਓ ਏਨਾਂ ਦੇ ਤੁਹਾਡੇ ਅਹ ਕੌਣ ਲੱਗਦੇ ਸੀ ਐ।
ਮੇਰੇ ਅ ਡੈਡੀ ਦੀ ਸੱਕੀ ਪੁਆ ਆ।
ਮੁੰਡੇ ਬਾਰ ਕੰਮ ਕਰਦੇ ਆ ਅੱਡ।
ਹਾਂਜੀ, ਏਨਾਂ ਦੀ ਏਕ ਨੂੰ ਜਗਾਧਰੀ ਦੀ ਐ, ਲੋਕਲ ਦੀ।
ਅੱਛਾ।
ਜੇੜੀ ਛੋਟੀ ਵਾਲੀ ਐ।
ਹੂੰ ਹੂੰ ਹੂੰ।
ਜੇੜੀ ਜੇੜੀ ਛੋਟੀ ਵਾਲੀ ਹੈਗੀ ਐਂ, ਔ ਲੋਕਲ ਔ ਪਤਾ ਕੌਣ ਹੈਗੀ ਜੇ ਔ ਮੇਰੇ ਡੈਡੀ ਦੀ ਨਾ ਮਾਸੜ ਦੀ ਅੱਗੋਂ ਕੁੜੀ ਜੇ।
ਚਲਾਕਣ ਔ ਬੜੇ ਸ਼ ਛੂਮ ਨੇ ਓ।
ਹਾਂ ਹਾਂ ਹਾਂ, ਬੜੇ ਸੁ਼ਮ ਹਾਂ ਬਿਲਕੁਲ ਬਿਲਕੁਲ ਬੜੇ ਤੁਸੀ ਤੁਈ-ਤੁਈ-ਤੁਈ-ਤੁਈ ਜਾਣਦੇ ਹੋ ਔਨਾਂ ਨੂੰ?
ਹਾਂ, ਬੜੇ ਅਛੇ ਤਰੀਕੇ ਨਾਲ ਜਾਣ ਨੀ ਆਂ।
ਵਾਹ ਜੀ ਵਾਹ ਪਰ ਬਾਕੀ ਮੈਂ ਕੈੰਣਾ ਇੰਨੇ ਸ਼ੂਮ ਹੈਗੇ ਆ ਨਾ ਬਸ ਇੰਨਾ ਪੈਹਾ ਤੇ ਬੰ ਬੰਦਾ ਇੰਨਾ ਕੰਜਊਸ ਏ ਏਦੇ ਵਰਗਾ ਪੈਸਾ ਮੇਰੇ ਕੋਲ ਹੁੰਦਾ ਨਾ ਮੈਂ ਤਾਂ ਰੋਜ਼ ਐ ਐਸ਼ ਪ੍ਰਸਤੀ ਕਰਦਾ ਕੰਮ ਵੀ ਚਲਾਂਦਾ ਅਪਣਾ ਟੋਰ ਨਾਲ। ਤੇ ਅਪਣਾ ਐਸ਼ ਪ੍ਰਸਤੀ ਵੀ ਕਰਦੇ ਘੁੰਮਦੇ ਫਿਰਦੇ ਖਾਂਦੇ ਪੀਂਦੇ।
ਬਹੁਤ ਸੂ਼ਮ ਨੇ
ਔਏ ਹਹ, ਅਹ ਅਪਣਾ ਇਨਾਂ ਦੀ ਵਾਈਫ ਜੇੜੇ ਹੈਗੀ ਔ ਯਾਨੀ ਇਨਾਂ ਤੋਂ ਵੀ ਚਾਰ ਕਦਮ ਅੱਗੇ ਹੈਗੀ ਏ।
ਹਾਂਜੀ ਹਾਂਜੀ। ਹੁਣ ਤੇ ਉਨਾਂ ਦਾ ਮੁ ਪੋਤ ਪੋਤਰਾ ਵੀ ਹੈ ਇਕ ਹੈਨਾ। ਜਿਦੀ ਅੱਖਾਂ ਵਗੈਰਾ ਨ੍ਹੀਂ ਹੈਗ ਕੀ ਯਾ
ਹਮ-ਹਮ, ਹਮ ਹਾਂਜੀ ਸਹੀ ਗੱਲ ਹੈ। ਉਹ ਸ਼ੁਰੂ ਤੋਂ ਹੀ ਉਹਦੀ ਵਿਚਾਰੇ ਦੀ ਜੋਤ ਨਹੀਂ ਹੈ ਹੈਨਾ। ਚਲੋ ਮਹਾਰਾਜ ਕਿਰਪਾ ਕਰੇ। ਜੋਤ ਆਜੇ ਉਹਦੀ ਵਿਚਾਰੇ ਦੀ।
ਅੱਛਾ ਹੁਣ ਕੀ ਹੈ ਹੁਣ ਤੇ ਸ ਸਾਨੂੰ ਸੁਣਨ ਚ ਆਇਆ ਬਟ ਬੜਾ ਤੰਗ ਕੀਤਾ ਪਿਆ ਉਹਨਾਂ ਨੂੰ। ਉਹਦੀ ਜਿਹੜੀ ਇੱਕ ਭੈਣ ਹੈ ਨਾ ਸਾਹਮਣੇ ਸ਼ੇਰੂ-ਸ਼ੇਰੂ ਜਾਣਦੇ ਹੋ?
ਹਾਂਜੀ
ਸ਼ੇਰੂ-ਸ਼ੇਰੂ ਦੀ ਇੱਕ ਭੈਣ ਨਾ ਸਾਡੇ ਮਤਲਬ ਰਿਲੇਟਿਵ ਹੈ।
ਉਹ ਕੋਣ ਸੇ਼ਰੂ, ਸੇ਼ਰੂ ਕੋਣ?
ਸ਼ੇਰੂ ਸ਼ਰੂ ਸਾਮਨੇ ਰਹਿੰਦਾ ਸ਼ੇਰੂ ਉਨਾਂ ਦਾ ਭਰਾ ਚਾਚੇ ਦਾ ਮੁੰਡਾ ਲੱਗਦਾ।
ਆਹੋ-ਆਹੋ, ਆਹੋ
ਇੱਕ ਭੈਣ ਜੇ ਸਾਡੇ ਇੱਧਰ ਵਿਆਈ ਦੀ ਹੈ ਨਾ।
ਅੱਛਾ
ਹਾਂ ਤੇ ਉਹ ਸੁਣਾਉਦੀ ਹੁੰਦੀ ਐ।
ਠੀਕ-ਠੀਕ, ਠੀਕ
ਹਮ
ਹੋਰ ਤੇ ਅੱਛਾ ਮੇਰੀ ਗੱਲ ਸੁਣ ਉੱਥੇ ਜੰਮੂ ਹੈ ਨਾ ਹੋਰ ਘਰ ਬਾਹਰ ਕੋਈ ਕੁੜੀਆਂ ਮਤਲਬ ਕਿ ਜਿੱਦਾਂ, ਹੈਲੋ
ਬੋਲੋ-ਬੋਲੋ
ਮੈਂ ਕਿਹਾ ਉੱਧਰ ਜੰਮੂ ਹੈ ਕੋਈ ਘਰ ਬਾਹਰ ਕੋਈ ਮਤਲਬ ਕਿਸੇ ਨੇ ਕੁੜੀ ਕੋਈ ਹੋਵੇ ਬਈ ਰਿਸ਼ਤਾ ਵਗੈਰਾ ਕਰਾਉਣ ਵਾਸਤੇ।
ਵਗੈਰਾ ਕਰਨ ਵਾਸਤੇ
ਹਮ
ਧਾਰੀ ਹੈ।
ਹਾਂਜੀ
ਵਾਹ।
ਚਲੋ ਮੈਂ ਨਾ ਪਰਸਨਲ ਕੋਲ ਲਾਵਾਂਗਾ ਤੁਹਾਨੂੰ ਫਿਰ ਮੈਨੂੰ ਦੱਸਿਆ ਜੇ ਹੈਨਾ।
ਹਾਂਜੀ-ਹਾਂਜੀ
ਵਟਸਐਪ ਤੇ ਹੋਰ ਸੁਣਾਓ।
ਹੋਰ ਬਸ ਕਰਦੇ ਆ ਫੇਰ ਫੋਨ।
ਹਾਂਜੀ
ਫੇਰ ਕਰਦੇ ਆ ਰੁਕ ਕੇ।
ਅੱਛਾ ਅੱਛਾ ਚਲੋ ਠੀਕ ਹੈ ਹੋਰ ਸੁਣਾਓ।
ਕਰਦੇ ਆ ਨਾ।
ਅੱਛਾ-ਅੱਛਾ ਠੀਕ ਹੈ, ਠੀਕ ਓਕੇ-ਓਕੇ। ਓਕੇ।